ਹੈਲੋ।
ਹੈਲੋ।
ਹੈਲੋ।
ਆਵਾਜ਼ ਆ ਰਹੀ ਹੈ।
ਹਾਂਜੀ -ਹਾਂਜੀ।
ਹਾਂ, ਹੋਰ ਕੀ ਕਰ ਰਹੀ ਹੈ।
ਕੁਛ ਨਹੀਂ ਬੈਠੀ ਪਈ ਸੀ ਤੁਸੀਂ ਦੱਸੋ।
ਅੱਛਾ।
ਤੁਸੀਂ ਦੱਸੋ ਹੋਰ ਖਾਲੀ
ਅੱਛਾ, ਕੀ ਬਣਾਇਆ।
ਤੁਸੀਂ ਖਾਲੀ।
ਹਾਂ ਅਸੀਂ ਖਾ ਲਈ ਅਸੀਂ ਗੁਰਦੁਆਰੇ ਵੀ ਖਾਏ ਸੀ ਥੋੜਾ ਲੰਗਰ ਥੋੜਾ ਅਸੀਂ ਘਰ ਖਾ ਲੲਇਆ।
ਅੱਛਾ- ਅੱਛਾ
ਹਮ ਕੀ ਬਣਾਇਆ ਤੁਸੀਂ?
ਕਹਿੰਨੀ ਆ ਉਹ ਪਕੌੜੇ ਤੱਲੇ ਸੀ ਮੰਮੀ ਨੇ ਉਹੀ ਖਾਧੇ ਪਿਆਜ ਦੇ।
ਅੱਛਾ -ਅੱਛਾ।
ਨਾਲ ਅਸੀਂ ਉਹ ਪਾਸਤਾ ਫਰਾਈ ਕੀਤਾ ਸੀ।
ਅੱਛਾ, ਏਅਰ ਫਰਾਈ ਚ ਤੁਸੀਂ ਪਕੋੜੇ ਤਲਦੇ ਹੋ?
ਨਹੀਂ- ਨਹੀਂ ਉਹ ਏਅਰ ਫਰਾਈ ਚ ਵੀ ਤਲ ਸਕਦੇ ਤੇਲ ਚ ਵੀ ਤਲ ਸਕਦੇ ਔ ਮਤਲਬ ਏਅਰ ਫਰਾਈ ਚ ਵੀ ਕਰ ਸਕਦੇ ਪਏ। ਨਹੀਂ- ਨਹੀਂ ਉਹਦੇ ਚ ਬਸ ਚਿਕਨ ਬਣਾਨੇ ਆ।
ਅੱਛਾ।
ਤੇ ਕਈ ਵਾਰ ਉਹ ਬਿਸਕੁਟ ਬਣਾ ਲੈਂਨੇ ਆ ਉਦੇ ਚ।
ਹਾਂ, ਉਹ ਤੇ ਤੇਰੀ ਮੰਮੀ ਨੇ ਦੱਸਿਆ ਸੀਗਾ।
ਤੁਸੀਂ ਕੀ ਕਰਦੇ ਪਏ ਓ?
ਅਸੀਂ ਮੂਵੀ ਦੇਖ ਰਹੇ ਹਾਂ ਰੱਬ ਦਾ ਰੇਡੀਓ ਥ੍ਰੀ ਕੇ ਪਤਾ ਨੀ ਫੋਰ ਜਿਹੜੀ ਨਵੀਂ ਆਈ।
ਥ੍ਰੀ ਆਈ ਹੋਣੀ।
ਹਾਂ, ਥ੍ਰੀ ਸਵੇਰੇ ਅਸੀਂ ਉਹ ਦੇਖੀ ਸਤਲੁੱਜ।
ਅੱਛਾ, ਉਹ ਵੀ ਤੁਸੀਂ ਕਿੱਥੋਂ ਲਿੱਤੇ?
ਉਹ ਅਸੀਂ ਅਸੀਂ ਡਾਊਨਲੋਡ ਕਰ ਲੈਂਦੇ ਹਾਂ, ਸਾਡੀ ਪੈਨ ਡਰਾਈਵ ਚ ਕਾਫੀ ਮੂਵੀਆਂ ਸੀ। ਪਾ ਲੈਣ ਹਾ ਫਿਰ ਲੈਪਟੋਪ ਚੋਂ।
ਅੱਛਾ- ਅੱਛਾ।
ਹੰਮ
ਗੂਗਲ 'ਚ ਜਾ ਕੇ ਡਾਊਨਲੋਡ ਕੀਤੀ ਸੀ ਤੁਸੀਂ?
ਪਤਾ ਨੀ, ਇਹਨਾਂ ਨੂੰ ਪਤਾ ਮੈਨੇ ਨੀ ਪਤਾ।
ਠੀਕ ਹੈ।
ਹੂੰ, ਇਹਨਾਂ ਨੇ ਦੱਸਿਆ ਸੀਗਾ ਉਹਨੂੰ ਪਤਾ ਹੋਣਾ ਪੁੱਛੀ।
ਠੀਕ ਐ -ਠੀਕ ਐ ਪੁੱਛੂੰਗੀ।
ਹਾਂ। ਕਿੱਥੋਂ ਡਾਊਨ ਲੋਡ? ਅੱਛਾ!
ਦੁਪੇਰੇ ਅਸੀਂ ਓ ਦੇਖੀ ਸੀ ਗੁਰਦਵਾਰੇ ਵੀ ਲੱਗੀ ਹੋਈ ਸੀਗੀ।
ਅੱਛਾ ਉਹ ਬੜੀ ਵਾਇਰਲ ਉਹ ਦੀ ਏ ਉਹ ਮੂਵੀ।
ਅਸੀਂ ਹੁਣੇ ਗੁਰਦੁਆਰੇ ਗਏ ਸੀ ਨਾ ਤੇ ਉੱਥੇ ਗੁਰਦਵਾਰੇ ਵੀ ਲਗਾਈ ਓਈ ਸੀ, ਉਨਾਂ ਨੇ ਛੇ ਵਜੇ ਸਟਾਰਟ ਹੋਣੀ ਸੀਗੀ। ਤੇ ਜੋ ਮੂਵੀ ਦੇਖਣ ਵਾਲੀ ਸੰਗਤ ਸੀ, ਉਨਾਂ ਵਾਸਤੇ ਚਉਂਮੀਣ ਬਣਦੀ ਪਈ ਸੀਗੀ
ਬਾਕੀ
ਅੱਛਾ-ਅੱਛਾ, ਕਿੱਦਾਂ ਦੀ ਮੂਵੀ ਏ?
ਅੱਛੀ ਏ, ਠੀਕ ਈ ਏ ਮੈਨੂੰ ਤੇ ਖ਼ੂਨ ਖਰਾਬਾ ਪਸੰਦ ਨੀ ਹੈਗਾ।
ਆ ਤੇਰੇ ਮਾਮੇ ਨੂੰ ਈ ਅੱਛੀ ਲੱਗੀ।
ਮੰਮੀ ਕੀ ਕਰ ਰੀ ਏ?
ਮੰਮੀ ਕੁਸ਼ ਨੀ ਕੰਮ ਕਰਦੇਪ ਪਏ।
ਤੇਰੀ ਰਾਤ ਤੱਕ ਕੰਮ ਲੱਗੀ ਰੈਂਦੀ ਏ?
ਹੋਰ?
ਅੱਛਾ। ਅਸੀਂ ਤੇ ਏਸ ਟੈਮ ਤੱਕ ਸਾਰਾ ਕੁਛ ਨਿਪਟਾ ਕੇ ਬੈਠੇ ਦੇ ਆਂ।
ਪੰਮੀ ਹੁਣੇ ਪਕੌੜੇ-ਪਕਾੜੇ ਬਣਾ ਕੇ ਇਹ ਖਾਧੇ ਹੁਣ, ਉਹ ਸੋਫਾ ਅੰਦਰ ਵਾੜਨ ਲੱਗੇ ਨਾ ਕਮਰੇ ਵਿੱਚ।
ਅੱਛਾ ਅੱ ਕੀ ਕਰਨ ਲੱਗੇ ਓ ਕਮਰੇ 'ਚ?
ਸੋਫਾ ਅੰਦਰ ਵਾੜਨ ਲੱਗੇ ਆ। ਉਹ ਫਿਰ ਬ ਏ ਸੀ ਕਰਕੇ।
ਅੱਛਾ-ਅੱਛਾ, ਅੱਛਾ-ਅੱਛਾ ਚਲਾ ਜਾਂਦਾ ਆ ਜਾਂਦਾ ਸੋਫਾ।
ਹੋਰ, ਉਹ ਬੈੱਡ ਕਿਸਾਰਤਾ ਸੀ ਨਾ ਅੱਗੇ ਨੂੰ।
ਅੱਛਾ-ਅੱਛਾ।
ਤੇ ਫੇਰ ਉਹ ਆ ਗਿਆ ਸੀ ਤੇ ਨਾਲ
ਅੱਛਾ।
ਕੁੱਤੇ ਪਾਈ ਗੇ।
ਹੋਰ ਦਾਦੀ-ਦਾਦਾ ਠੀਕ ਨੇ?
ਹੋਰ, ਉਹ ਤੇ ਸਾਢੇ-ਸੱਤ ਵਜੇ ਦੇ ਸੁੱਤੇ ਹੋਏ ਨੇ।
ਅੱਛਾ ਜਲਦੀ ਸੌਂ ਜਾਂਦੇ ਨੇ।
ਸਾਡਾ ਵੀ ਕਾਕਾ ਤੇ ਸੁੱਤਾ ਦਾ ਸਾਢੇ ਅੱਠ ਦਾ।
ਅੱਛਾ
ਕਿਉਂਕਿ ਉਨੇ ਸਵੇਰੇ ਛੇ ਵਜੇ ਉੱਠ ਜਾਣਾ ਹਾਂ ਛੇ ਵਜੇ। ਉਹ ਸੁੱਤਾ ਵਾ।
ਅਸੀਂ ਵੀ ਅੰਤ ਮੂਵੀ ਦੇਖ ਕੇ ਨਾ ਅੱਧੇ ਘੰਟੇ ਦੀ ਅਸੀਂ ਦੋ ਦਿਨ ਦੇਖਾਂਗੇ ਇਹਨਾਂ ਅੱਧੀ ਅੱਜ ਅੱਧੀ ਕੱਲ੍ਹ।
ਅੱਛਾ
ਹਾਂ, ਐ ਹੁਣ ਅਸੀਂ ਨੌ ਵਜੇ ਲਗਾਈ ਏ ਤੇ ਅਸੀਂ ਦੱਸ ਵਜੇ ਤੱਕ ਦੇਖਾਂਗੇ।
ਅੱਛਾ-ਅੱਛਾ ਦੋ ਘੰਟੇ ਦੀ ਹੁੰਦੀ ਆ?
ਦੋ ਜਾਂ ਢਾਈ ਘੰਟੇ ਦੀ ਹੁੰਦੀ ਏ ਬਟ ਅਸੀਂ ਦੋ ਦਿਨ 'ਚ ਦੇਖਦੇ ਹਾਂ ਅੱਧੀ-ਅੱਧੀ ਕਰਕੇ।
ਅੱਛਾ।
ਉਹ ਵੱਡੀ ਸੀ ਉਹ ਮੇਰੇ ਖਿਆਲ ਨਾਲ ਪੌਨੇ ਤਿੰਨ ਘੰਟੇ ਦੀ ਸੀ।
ਅੱਛਾ-ਅੱਛਾ, ਉਹ ਪੂਰੀ ਦੇਖ ਲੀ ਸੀ ਇੱਕ ਦਿਨ 'ਚ?
ਉਹ ਅਸੀਂ ਦੁਪਹਿਰੇ ਲੱਗ ਨਹੀਂ ਅੱਧੀ ਅਸੀਂ ਕੱਲ੍ਹ ਰਾਤੀ ਦੇਖੀ ਸੀਗੀ।
ਅੱਛਾ
ਅਸੀਂ ਅੱਧੇ ਘੰਟੇ ਦੀ ਕੱਲ੍ਹ ਰਾਤੀ ਦੇਖੀ ਸੀ ਤੇ ਬਾਕੀ ਸਾਰੀ ਅਸੀਂ ਅੱਜ ਤੋਂ ਦੁਪਹਿਰੇ ਅੱਜ ਸੰਡੇ ਸੀ ਨਾ ਤਾਂ ਦੇਖ ਲਈ ਨੀ ਤੇ ਅਸੀਂ ਰਾਤੀ ਦੇਖਦੇ ਹਾਂ। ਅਸੀਂ ਫਰੀ ਸੀਗੇ ਤੇ ਅਸੀਂ ਦੁਪਹਿਰੇ ਲਗਾ ਲੀ।
ਹੂੰ
ਆਇਆ ਫਰੈਂਡ ਦਾ ਫੋਨ?
ਨਾ ਮੈਸੇਜ ਆਇਆ ਮੈਨੂੰ।
ਅੱਛਾ
ਮੈਂ ਕਿਹਾ ਕਿ ਮੈਨੂੰ ਨੀ ਪਤਾ ਆਪੇ ਫੋਨ ਕਰਕੇ ਪੁੱਛ ਲਿਆ ਹੋਊ।
ਅੱਛਾ-ਅੱਛਾ।
ਤਾਂ ਕਹਿੰਦੀ ਠੀਕ ਆ ਕਹਿੰਦੀ ਸਵੇਰੇ ਕੋਲ ਕਰੂੰਗੀ ਪਾਪਾ ਅੰਦਰ ਕਮਰੇ ਚ ਗਏ ਆ ਹਨੇ ਉਹ ਨਾਟਕ ਦੇਖ ਕੇ ਪ੍ਰਤੀਗਿਆ ਯਾਰ
ਅੱਛਾ
ਪ੍ਰਤਿਗਿਆ, ਤੁਸੀਂ ਦੇਖਿਆ ਦਾ ਨਾਟਕ ਪ੍ਰਤਿਗਿਆ
ਉਹ ਲਗਾ ਕੇ ਵਿੱਚੋ ਵਿਚੋ ਦੇਖਦੇ ਓ ਕੀ ਮਤਲਬ ਉਤਨਾ ਹੀ ਆਂਦਾ ਟੀ ਵੀ ਤੇ
ਨਈ ਨਈ ਟੀ ਵੀ ਤੇ ਵੀ ਆਂਦਾ ਓਦਾਂ ਅਸੀਂ ਜੀਓ ਹੋ ਸਟਾਰ ਤੇ ਜਾ ਕੇ ਦੇਖਦੇ ਆ
ਅੱਛਾ ਤੁਸੀਂ ਪੁਰਾਣਾ ਦੇਖਦੇ ਹੋ ਠੀਕ-ਠੀਕ ਐ
ਤੁਸੀਂ ਦੇਖੇ ਦਾ ਪੁਰਾਣੇ ਵਾਲਾ
ਹਾਂ ਅਸੀਂ ਕੁਆਰੀਆਂ ਦੇਖਿਆ ਤਾਂ ਉਦੋਂ ਛੋਟੇ ਸੀਗੇ ਤਾਂ ਆਂਦਾ ਸੀ ਪ੍ਰਤੀ
ਅੱਛਿਆ ਅੱਛਿਆ ਆਹ ਸੱਜਣ ਸਿੰਘ ਆਲਾ
ਆਹੋ ਅਸੀਂ ਉਦੋਂ ਦੇਖਿਆਂ ਗਾ
ਹੋਰ
ਅਸੀਂ ਵੀ ਦਾਲ ਬਣਾ ਕੇ ਗਏ ਸੀ ਗੁਰਦੁਆਰੇ।
ਅੱਛਾ ਤੇ ਗੁਰਦੁਆਰੇ ਕੀ ਬਨਿਆ ਤੇ ਲੰਗਰ
ਗੁਰਦੁਆਰੇ ਮਾਂਹ ਛੋਲਿਆਂ ਦੀ ਦਾਲ ਸੀਗੀ ਨਾਲ ਆਲੂ ਮਟਰ ਦੀ ਸਬਜ਼ੀ
ਹੂੰ ਅੱਜ ਮੈਂ ਵੀ ਸੋਚਿਆ ਸੀ ਆਪਣੀ ਫਰੈਂਡ ਨਾਲ ਜਾਊਗੀ ਹਰੀਆ ਵੇਲਾ ਮੀਂਹ ਆਂਦਾ ਪਿਆ ਸਾਰਾ ਦਿਨ ਆ ਗਿਆ ਫੇਰ
ਅੱਛਾ ਅੱਛਾ, ਸੰਡੇ ਨੂੰ ਹੀ ਜਾਂਦੇ ਹੋ?
ਨਈ ਹਰ ਸੰਡੇ ਨਹੀਂ ਜਾਂਦੀ ਹੁਣ ਤਾਂ ਥੋੜ੍ਹਾ ਬੰਦ ਕੀਤੇ ਦਾ ਕਿਉਂਕਿ ਨਾਲ ਹੈ ਨੀ ਕੋਈ ਜਾਣ ਨੂੰ, ਤੇ ਅੱਜ ਜਾਣਾ ਸੀ। ਪਰ ਮੀਂਹ ਆ ਗਿਆ ਤਾਂ ਫੇਰ ਸੈਂਟਰ ਵਾਲੀ, ਹਾਂਜੀ
ਬਰਸਾਤ ਆਈ?
ਬਰਸਾਤ ਆਈ ਸੀ।
ਅੱਛਾ ਐਥੇ ਤਿੰਨ ਦਿਨ ਤੋਂ ਆ ਰੀ ਸੀ ਅੱਜ ਨੀ ਆਈ ਸਗੋਂ ਅੱਜ ਅੱਛਾ ਹੋਇਆ ਅੱਜ ਨੀਂ ਆਈ।
ਕਿਉਂਕਿ ਇੱਥੇ ਆ ਗਈ ਸੀ ਨਾ ਜਦੀ ਤੇ ਉਥੇ ਨੀ
ਅਸੀਂ ਬੜੇ ਪਰੇਸ਼ਾਨ ਬਰਸਾਤ ਨੇ ਬੜਾ ਚਿੱਕ ਚਿੱਕ ਕੱਪੜੇ ਵੀ ਨੀ ਸੁੱਕਦੇ ਪਏ ਸਾਡੇ ਤੇ
ਅੱਛਾ ਨਈ ਅਸੀਂ ਤਾਂ ਸ਼ੁਕਰ ਕੀਤਾ ਬਰ ਬਰਸਾਤ ਆਈ।
ਨਾ ਪਿੱਛੋ ਸਗੋਂ ਜਾਲ ਏ ਨਾ ਉੱਥੇ ਉੱਤੇ ਨੀਰਾ ਗੰਦ ਪਾਇਆ ਦਾ ਨਾ ਇਨਾਂ ਨੇ ਤੇ ਪਾਣੀ ਭਰ ਜਾਂਦਾ ਸਾਰਾ ਫੇਰ ਜਾਲ ਤੋਂ ਨੀਚੇ ਟਪਕਦਾ ਰਹਿੰਦਾ ਗੰਦਾ ਪਾਣੀ।
ਹੂੰ
ਉਹ ਏ ਸੀ ਦੀ ਤਾਂ ਪਾਈਪ ਵਗੈਰਾ ਜਾ ਰਹੇ ਨੇ ਨਾ ਉਨਾਂ ਦੇ ਨਾਲ ਟਪਕ ਜਾਂਦੈ ਫੇਰ ਸਗੋਂ ਸੁੱਕ ਦਾ ਵੀ ਨੀ ਹੈਗਾ। ਬਰਸਾਤ ਦਾ ਖਲੇਰਾ ਬੜਾ ਐ ਸਾਨੂੰ ਨੀ ਪਸੰ
ਮੰਮੀ ਨੂੰ ਵੀ ਨੀ ਪਸੰਦ ਬਰਸਾ
ਤੁਹਾਡੇ ਵੀ ਗਾ ਪੈ ਜਾਂਦਾ ਹੋਣਾ ਬਰਸਾਤ ਨੀਚੇ ਆਂਦੀ ਹੋਣੀ ਆ ਨਾ?
ਹੂੰ ਨੀਚੇ ਆਂਦੀ ਆ। ਬਾਥਰੂਮ ਚ ਵੀ ਉੱਪਰ ਆਈ ਜਾਂਦਾ ਪਾਣੀ
ਅੱਛਾ
ਉਪਰੋ ਹੋਲ ਬਨੇ ਵੇ ਆ ਨਾ ਸਾਈਡ ਤੇ ਪਾਈਪਾਂ ਦਾ ਕੱਢਾ ਓ ਹਵਾ ਨਿਕਾਲਣ ਨੂੰ ਥੋੜ੍ਹਾ
ਅੱਛਾ-ਅੱਛਾ ਓਧਰੋਂ ਅੰਦਰ ਆ ਜਾਂਦੈ।
ਹਾਂ ਓਜਰੋਂ ਅੰਦਰ ਆ ਜਾਂਦਾ ਪਾਣੀ।
ਅੱਛਾ-ਅੱਛਾ
ਓ ਫੇਰ ਹਵਾ ਚੱਲਦੀ ਆ ਨਾ ਫਿਰ ਫੋਰਸ ਨਾਲ ਅੰਦਰ ਆ ਜਾਂਦਾ।
ਹਾਂ ਓ ਹਵਾ ਤੇ ਜਿਸ ਸਾਈਡ ਦੀ ਹੋਏਗੀ ਉੱਧਰ ਈ ਬਰਸਾਤ ਪੈਂਦੀ ਐ ਨਾ ਇੰਝ ਹੋ ਜਾਂਦੈ। ਸਾਡੇ ਪਿੱਛੋਂ ਜਾਲ ਚੋਂ ਔਂਦਾ ਉਝ ਸਾਡੇ ਹੋਰ ਕਿਤਰ ਨੀ ਆਂਦਾ।
ਅੱਛਾ-ਅੱਛਾ
ਯਾਂ ਉੱਤੋਂ ਜਦੋਂ ਬਾਰ ਪਾਣੀ ਭਰ ਜਾਂਦਾ ਫਿਰ ਏਨਾਂ ਦੇ ਅੰਦਰ ਆ ਜਾਂਦਾ ਉੱਤੋਂ ਦੀ।
ਅੱਛਾ। ਤਾਂਨੂੰ ਆਇਆ ਕਿਸੇ ਦਾ ਫੋਨ?
ਨਾ।
ਪੀਲਿਆ ਦੁੱਧ ਵਗੈਰਾ?
ਨਈ ਪੀਨਾ ਬਾਦ ਵਿੱਚ।
ਅੱਛਾ ਅਸੀ ਤੇ ਅੱਜ ਮੈਂਗੋ ਸ਼ੇਕ ਬਣਾਇਆ ਸੀਗਾ।
ਮੰਮੀ ਨੇ ਕੱਲ੍ਹ ਓ ਬਣਾਏ ਫਲੂਦਾ ਬਣਾਈ ਸੀ ਮੰਮੀ ਨੇ ਕੱਲ, ਲੱਛੇ ਬਣਾਏ ਸੀ ਫਲੂਦਾ ਵਾਲੇ।
ਦੱਸ ਰੇ ਸੀ
ਹੂੰ।
ਕਸਟਡ ਦੇ ਬਣਾਏ ਸੀ ਨਾ?
ਕਸਟਰਡ ਨੇ।
ਹਾਂ ਦੱਸ ਰੇ ਸੀਗੇ ਕੈਂਦੇ ਕਸਟਰਡ ਦੇ ਬਣਾਏ ਨੇ। ਨਾ ਅਸੀ ਇੰਜ ਕਸਟਰਡ-ਕੁਸਟਡ ਤੇ ਸਾਡੇ ਪਿਆ ਦਾ ਪਰ ਬਣਾਏ ਕੌਣ ਫਜੂਲ ਕੰਮ।
ਮੰਮੀ ਕੈਂਦੇ ਮੈਨੂੰ ਰੀਲ ਚ ਸ਼ੋਅ ਹੋਈ ਜਾ ਰਿਆ ਸੀ ਬਾਰ ਬਾਰ ਤਾਂ ਫਿਰ ਮੈਂ ਬਣਾ ਲਿਆ ਮੈਂ ਕਿਆ ਬਣਾ ਕੇ ਦੇ
ਹਾਂ ਕੈਂਦੇ ਸੀ ਕੈਂਦੇ ਮੈਨੂੰ ਬੜਾ ਸ਼ੋਅ ਹੋਈ ਜਾ ਰਿਆ ਮੈਂ ਕਿਆ ਸਾਨੂੰ ਸ਼ੋ ਹੁੰਦਾ ਸੀਂ ਡਿਲੀਤਤ ਕਰ ਦਿੰਦੇ ਫਿਰ ਕੈਂਦੇ ਨੋਟ ਇੰਟਰ ਕੌਣ ਕਰੇ ਫਜ਼ੂਲ ਦੇ ਕੰਮ। ਜੇੜੇ ਚਾਰ-ਪੰਜ ਸੁੱਖ ਦੇ ਬਾਮਾ ਓ ਵੀ ਮੈਂ ਐ ਕੁਛ ਕਰਾਂਗੀ। ਇਸ ਤੋਂ ਚੰਗਾ ਆਪਣਾ ਆਰਾਮ ਕਰੋ।
ਨੀ ਲੱਛੇ ਬਣਾਣੇ ਤਾਂ ਸੌਖੇ ਸੀਗੇ।
ਅੱਛਾ।
ਓ ਤਾਂ ਬੜੀ ਇੰਜੀ ਸੀ ਪੰਜ ਮਿੰਟ ਦਾ ਕੰਮ ਸੀ।
ਅਲਫੀ ਵੀ ਤਾਂ ਕਾੜਾਂਗੀ, ਦੁੱਧ ਕਾੜਾਂਗੀ ਗਾੜਾ ਕਰਾਂਗੀ ਫੇਰ ਫਲੋਦਾ ਪਾਵਾਂਗੀ
ਹੂੰ
ਫੇਰ ਲਵਾਂਗੀ ਸਭ ਕੁੱਛ ਪਾ ਕੇ ਖਲੇਰੇ ਪਾਣ ਨਾਲੋ ਅੱਛਾ ਏ ਬਜਾਰੋ ਪੀਲੋ ਸ
ਨੀ ਅਸੀਂ ਗੂੰਦ ਕਤੀਰਾ ਨੀ ਬਣਾਇਆ ਸੀ ਪਾਇਆ ਸੀ ਅਸੀਂ ਲੱਛੇ ਦੁੱਧ ਦੇ ਵਿੱਚ ਰੂ ਅਫਜ਼ਲ ਪਾ ਕੇ ਉੱਪਰ ਲੱਛੇ ਪਾਤੇ ਸੀ ਬਸ।
ਅੱਛਾ-ਅੱਛਾ ਚੱਲ ਠੀਕ ਆ।
ਠੀਕ ਐ ਠੀਕ ਐ।